ਹਾਂਜੀ ਹੋ ਗਏ ਫਰੀ?
ਹਾਂਜੀ ਸਸ ਸ੍ਰੀ ਕਾਲ।
ਸਸ ਸ਼੍ਰੀ ਕਾਲ।
ਹੋਰ ਕਿਵੇਂ ਓ?
ਹੋਰ ਬਸ ਵਧੀਆ।
ਅੱਛਾ, ਹੋਰ ਗੁਰਦੁਆਰਾ ਜਾਂਦੇ ਓ?
ਹੈਜੀ?
ਗੁਰਦੁਆਰੇ ਜਾਂਦੇ ਓ ਤੁਸੀਂ?
ਗੁਰਦੁਆਰੇ ਇੱਕ- ਦੋ ਦਿਨ ਤੋਂ ਮੈਂ ਨੀ ਜਾ ਰਹੀ।
ਅੱਛਾ, ਕਿਉਂ? ਸਵੇਰ-ਸਵੇਰੇ ਹੋ ਆਯਾ ਕਰੋ।
ਪਤਾ ਓਥੇ ਮਤਲਬ ਜ ਤੀਵੀਆਂ ਨਾ ਮਤਲਬ ਬੜੀ ਓ ਪੈੜੀ-ਪੈੜੀ ਕਰਤੂਤਾਂ ਕਰਦੀਆਂ ਤਾਂ ਮੇਰਾ ਨਾ ਦਿਲ ਨੀ ਕਰਦਾ।
ਅੱਛਾ।
ਓਥੇ ਮਤਲਬ ਗੁਰੂ ਘੱਰ ਵਿੱਚ ਜਾ ਕੇ। ਮੈਂ ਤਾਂ ਪਤਾ ਕੀ ਚਾਂਦੀ ਹੈਗੀ ਮੈਂ ਅੰਮ੍ਰਿਤ ਵੇਲੇ ਜਾਵਾਂ। ਓਦੋਂ ਜੋ ਆਂਦੀਆਂ ਨੇ ਓ ਚੰਗੀਆਂ ਨੇ। ਜੋ ਅੰਮ੍ਰਿਤ ਵੇਲੇ ਵਿੱਚ ਆਂਦੀਆਂ ਨਾ ਸਾਰੀਆਂ ਆਂਟੀਆਂ ਔਰ ਦੀਦੀਆਂ ਓ ਬੋ ਚੰਗੀਆਂ ਨੇ। ਓ ਨੀ ਐਹੋ ਜੀਆਂ ਗੱਲਾਂ ਕਰਦੀਆਂ। ਇੱਕ ਹੈਗੀ ਡਿੰਪੀ ਦੀਦੀ ਓ ਕਰਦੀ ਏ ਮਤਲਬ ਬੁਰਾਈ ਕੋਈ ਵੀ ਤੇ ਓ ਰਾਣੀ ਆਂਟੀ ਉਨਾਂ ਨੂੰ ਟੋਕਦੀ ਹੈਗੀ ਬੀ ਹੁਣੇ ਅਸੀਂ ਬਾਣੀ ਪੜ੍ਹੀ ਏ ਹੁਣ ਤੂੰ ਲੁੱਤੀਆਂ ਲਾ ਰੀਐ ਐੱਥੇ। ਤੇ ਅ ਅਸੀਂ ਲੁ ਮਤਲਬ ਸਾਨੂੰ ਨਾ ਉਦਾ ਮਤਲਬ ਬਾਣੀ ਪੜਨ ਦਾ ਫਲ ਨੀ ਮਿਲਣਾ। ਅਸੀਂ ਕਿਸੀ ਦੀ ਨਾ ਨਿੰਦਾ ਨੀ ਕਰਨੀ ਐ
ਓਈ ਤੇ ਏਨਾਂ ਨੂੰ ਐ ਕੀ ਨਈ ਇੱਕ ਰੋਜ
ਭਾਵੇਂ ਓ ਬੰਦਾ ਕਿੱਦਾਂ ਦਾ ਵੀ‌ ਏ ਓ ਓਦੇ ਕਰਮ ਨੇ ਬਟ ਅਸੀਂ ਨਾ ਨਿੰਦਾ ਨੀ ਸੁਣਨੀ ਓ ਵੀ ਅੰਮ੍ਰਿਤ ਵੇਲੇ। ਹੁਣ ਅਸੀਂ ਸੁਖਮਨੀ ਸੈਬ ਕੀਤੈ, ਜਪਜੀ ਸਾਇਬ ਕੀਤੈ, ਪੰਜ ਬਾਣੀਆਂ ਪੜੀਆਂ ਨੇ ਔਰ ਫੇਰ ਅਸੀਂ ਕੀਰਤਨ ਕੀਤਾ ਅਰਦਾਸ ਹੋਈਏ ਸਭ ਕੁੱਛ ਹੋਇਆ ਹੁਣ ਅਸੀਂ ਲੰਗਰ ਛੱ ਕਣ‌ ਲੱਗੇ ਆ ਔਰ‌ ਤੂੰ ਨਾਲ ਲੰਗਰ ਛਕਦੇ ਤੇ ਨਾਲ ਹੀ ਤੂੰ ਲੁਤੀਆ ਲਾਣ ਲੱਗੀ ਏ ਫਲਾਣਾ ਐਹੋ ਜੇਹਾ।
ਹਾਂ-ਹਾਂ ਏਹੀਓ ਗਲਤ ਚੀਜ਼ਾਂ ਨੇ ਨਾ ਹੁਣ ਤੁਸੀਂ ਜਾਰੇ ਤੁਸੀਂ ਵੇਖੋ ਤੁਸੀਂ ਫੇਰ ਸਵੇਰੇ ਅਮ੍ਰਿਤ ਵੇਲੇ ਗਏ।
ਫਿਰ ਮੇਰੇ ਮੂੰਹ ਤੇ ਮੇਰੀ ਨਿੰਦਾ ਈ ਕਰ ਰਈ ਐ ਕਿ ਬਈ ਏਦੀ ਕੁੜੀ ਦੀ ਫੀਸ ਪੇ ਕੀਤੀ, ਓ ਸਕੂਲ ਵੀ ਨੀ ਆਂਦੀ ਤੇ ਕੈੰਦੀ ਕੀ ਚਲ ਤੂੰ ਪੇ ਕੀਤੀ ਤੇ ਐਦੇ ਨਾਲ ਪਰਸਨਲ ਗੱਲ ਕਰ। ਸਾਡੇ ਸਾਹਮਣੇ ਐਦੀ ਬੁਰਾਈ ਕਰ ਰਈ ਏ ਤੇ‌ ਅਸੀ ਨਈ ਸੁਣਾਂਗੇ ਤੇਰੀ ਹਾਂ। ਸਾਨੂੰ ਕੋਈ ਇੰਟਰਸਟ ਨਈ ਐ ਬੁਰਾਈ ਕੈ ਰੇ ਨਈ ਬੱਚੇ ਨੂੰ ਤੁਸੀਂ ਸਮਝਾਓ ਨਾ ਕਿ ਓ‌ ਸਕੂਲ ਨਈ ਕੈ ਰੇ ਓ ਅਸੀਂ ਸਮਝਾ ਲਵਾਂਗੇ। ਬਟ ਤੂੰ ਮਤਲਬ ਐ ਕਿਉਂ ਤੂੰ ਐਨੂੰ ਜਲੀਲ ਕਰ ਰੀ‌ ਏ ਐ ਕਿ ਚਾਹੰਦੀ ਕਿ ਬੱਚਾ ਸਕੂਲ ਨਾ ਜਾਏ।
ਹੂੰ।
ਤੂੰ ਤੇ ਐਨੂੰ ਮਤਲਬ ਜਲੀਲ ਕਰ ਰਈ ਏ ਕਿ ਸਕੂਲ ਨੀ ਜਾਨਾ।
ਹਾਂਜੀ
ਕਦੀ ਸਾਡੇ ਸਾਮਣੇ ਤੇ ਕਰ ਨਾ। ਚਰਨਜੀਤ ਦੀਦੀ ਨੇ ਵੀ ਬੁੱਕਸ ਕਾਪਿਸ ਲੈ ਕੇ ਦਿੱਤੀਆਂ ਸੀਗੀਆਂ। ਤੇ ਉਸ ਬੰਦੀ ਨੇ ਅੱਜ ਤੱਕ ਨੀ ਕੇਆ ਕਿ ਵੀ ਮੈਂ ਲੈ ਕੇ ਦਿੱਤੀ ਘਰੇ ਨਈ ਮੈਂ ਤੇ ਬਸ, ਮੈਨੂੰ ਤਾਂ ਉਦੋਂ ਐ ਕੇਆ ਸੀ ਵੀ ਮੈਂ ਨਾ ਐ ਕੀਰਤਨ ਮੰਡਲੀ ਵਾਲੀ ਸਾਰੀਆਂ ਨੇ ਨਾ ਐਨਾਂ ਤੋਂ ਸ ਪੈਸੇ ਕਾਂਟ ਰੀਬਿਊਟ ਕਰਵਾਵਾਂਗੀ। ਕਿ ਸਾਰੇ ਮਤਲਬ ਕੱਠੇ ਕਰ ਲੈਣਗੇ ਫੇਰ ਹੋ ਜਾਵੇਗਾ। ਤੇ ਮੈਂ ਕੇਆ ਹਾਂਜੀ ਦੀਦੀ। ਤੇ ਓਨਾਂ ਨੇ ਅੱਜ ਤੱਕ ਨੀ ਸੁਣਾਇਆ ਮੈਂ ਤੇ ਐ ਕੀਤਾ ਸੀ ਤੇਰੇ ਆਸਤੇ ਤੇ ਤੇਰੀ ਕੁੜੀਆਂ ਐ ਨੀ ਕਰਦੀਆਂ। ਓਨਾਂ ਨੇ ਕਦੀ ਨੀ ਸੁਣਾਯਾ ਓ ਡਿਵਾਈਨ ਸੋਲ ਏ ਉਦਾ ਨਾ ਮਤਲਬ ਕਿ ਲੱਗ ਤਾ ਵੀ ਏ ਕਿ ਉਨੇ ਕਿਸੇ ਦੀ ਅਜੇ ਤੱਕ ਨਿੰਦਾ, ਜਾਂ ਕਿਸੇ ਦੀ ਨਾਲ ਝਗੜਾ ਵੀ ਨਈ ਕੀਤਾ ਹੈਗਾ।
ਹਾਂ, ਉ ਆਪਣੇ ਆਪ ਚ ਈ ਰੈਣ ਵਾਲੇ ਹੋਣਗੇ ਨਾ।
ਹੂੰ ਔਰ ਅੰਮ੍ਰਿਤ ਵੇਲੇ ਵਿੱਚ ਆਂਦੀ ਆ। ਕੀਰਤਨ ਕਰਨ ਔਰ ਜਵਾਕਾਂ ਨੂੰ ਵੀ ਸਿਖਾਂਦੀ ਐ। ਦੁਪੈਰੇ ਨਾ। ਅੱਜ ਕੱਲ੍ਹ ਜੋ ਸਮਰ ਕੈਂਪ ਚਲੇ ਆ ਨਾ ੳਦੇ ਵਿੱਚ ਸਿਖਾਂਦੀ ਵੀ ਏ।
ਹਾਂਜੀ-ਹਾਂਜੀ ਤੇ ਤੁਸੀਂ ਸਵੇਰੇ ਉੱਠਦੇ-ਉੱਠਦੇ ਤੇ ਹੋ ਸ਼ਾਇਦ ਤੇ ਤੁਸੀਂ ਚਲੇ ਜਾਇਆ ਕਰੋ ਅੰਮ੍ਰਿਤ ਵੇਲੇ ਚ ਈ।
ਮੈਂ ਬੋਤੀ ਕੋਸ਼ਿਸ਼ ਕਰਦੀ ਹਾਂ, ਪਤਾ ਨਈ ਮੇਰੇ ਤਾਂ ਅੱਜ ਕੱਲ੍ਹ ਉ ਜਦ ਮਤਲਬ ਕਿ ਬੱਚਿਆਂ ਦੀ ਸਮਰ ਵਕੇਸ਼ਨ ਵੀ ਪਈਆਂ ਨੇ ਨਾ ਉਦੋਂ ਤੋਂ ਵੀ ਆਲਸ ਜੇਹਾ ਜਾਂਦੇ ਕਿ ਵੀ ਦਿਲ ਇੱਕ ਟਾਈਮ ਸੀ ਕਿ ਵੀ ਮੇਰੀ ਨੀਂਦ ਛੇਤੀ ਖੁੱਲ ਜਾਂਦੀ ਸੀ। ਹੁਨ ਅੱਜ ਕੱਲ੍ਹ ਦੇ ਜਵਾਕ ਨੇ ਕਿ ਉ ਫੋਨ ਦੇਖਦੇ ਨੇ। ਉਦੇ ਉਨਾ ਦੇ ਕਰਕੇ ਨਾ ਨੀਂਦ ਨਾ ਫੇਰ ਸਾਰੀ ਰਾਤ ਉਨਾਂ ਦੇ ਵਿੱਚ ਈ ਰੈਂਦਾ ਤੇਆਨ। ਕਿ ਸੋ ਜਾੳ ਸੋ ਜਾੳ ਸੋ ਜਾਣ, ਉਨਾ ਨੂੰ ਕੈਂਦੇ ਰੳ। ਬੱਚੇ ਤੇ ਸੁਂਦੇ ਨੀ ਇਨ ਕੀ ਕਰੀਏ ਫੇਰ ਸਵੇਰੇ ਨੀਂਦ ਵੀ ਨੀ ਖੁੱਲਦੀ।
ਤੇ ਸ਼ਾਮ ਚ ਸ਼ਾਮੀ ਚਲ ਜਾਆ ਕਰੋ, ਬੱਚਿਆਂ ਨੂੰ ਲੈ ਜਾਆ ਕਰੋ।
ਆਦਮੀ ਵੀ ਏਵੋ ਜਿਆ ਦਾਰੂ ਹੂੰ
ਸ਼ਾਮੀ ਚਲੇ ਜਾਆ ਕਰੋ।
ਫੇਰ ਆਦਮੀ ਵੀ ਏਵੋ ਜਿਆ ਨਾ ਕਿ ਦਾਰੂ ਪੀ ਕੇ ਆਂਦੈ ਕਲੇਸ਼ ਕਰਦੈ।
ਹੂੰ
ਉਦੇ ਕਲੇਸ਼ਾਂ ਵਿੱਚ ਵੀ ਨੀਂਦ ਨ ਖੁਲਦੀ ਸੀ।
ਚਲੇ ਜਾਆ ਕਰੋ ਨਾ ਤੁਸੀਂ ਬੱਚਿਆਂ ਨੂੰ।
ਮੈਂ ਤੇ ਬਹੁਤੀ ਕੋਸ਼ਿਸ਼ ਕਰਦੀ ਆਂ, ਬੱਚੇ ਜਾਂਦੇ ਈ ਨਈ।
ਹੂੰ, ਕੱਲੇ ਜਾਣ ਚ ਆਲਸ ਆਂਦੈ ਬੋਰ ਹੋ ਜਾਂਦੇ ਆ
ਮੈਂ ਤਾਂ ਬਹੁਤੀ ਕੋਸ਼ਿਸ਼ ਕਰਦੀ ਆਂ ਕਿ ਚਲੋ ਬੱਚੇ ਗੁਰੂ ਕਾਰ ਚੱਲੋ ਦੁਪੈਰੇ ਯਾਂ ਰਹਿਰਾਸ ਸਾਹਿਬ ਦੇ ਟਾਈਮ ਵਿੱਚ ਈ ਚਲੋ, ਅੱਜ ਕੱਲ੍ਹ ਪਾਠ ਚੱਲਦੇ ਪਏ ਨੇ ਕੋਈ ਮਤਲਬ ਈ ਨਈ ਜਾਂਦੇ ਈ।
ਹੈਲੋ।
ਵੈਸੇ ਅਜ ਮਤਲਬ ਕਿ ਸਿੱਖ ਧਰਮ ਦੇ ਵਿਚ ਐ ਹੁੰਦਾ ਨਾ ਕਿ ਬੱਚੇ ਛੋਟੇ ਬੱਚੇ ਬੱਚੇ ਨੂੰ ਵੀ ਮਤਲਬ ਨਾ ਪੰਜ ਸਾਲ ਦੇ ਬੱਚੇ ਨੂੰ ਵੀ। ਬਾਣੀ ਕੰਟ ਹੋਨੀ ਚਾਈਦੀ ਏ, ਜਪਜੀ ਸੈਬ ਤੇ ਹੋਨਾ ਈ ਚਾਈਦਾ ਕੰਟ। ਮੈਂ ਬੋਤ ਕੋਸ਼ਿਸ਼ ਕਰਦੀ ਹਾਂ ਕਿ ਚਲ ਮੇਰੀ ਕੁੜੀਆਂ ਨੂੰ ਹੈ। ਬੇਸ਼ੱਕ ਕੰਠ ਹੈਗੇ ਨੇ, ਸੁਖਮਨੀ ਸਾਹਿਬ ਵੀ ਕੰਠ ਏ। ਰਹਰਾਸ ਸਾਹਿਬ ਬੀ ਐ, ਕਰਦੀਆਂ ਨਈ।
ਹਾਂ
ਮੈਂ ਕੈਂਦੀ ਰਵਾਂਗੀ। ਵੀ ਮਤਲਬ ਸੰਧਿਆ ਵੇਲਾ ਏ, ਤੇ ਸੰਧਿਆ ਵੇਲੇ ਵਿ ਚ ਤੁਸੀਂ। ਆਪਨਾ ਰਹਿਰਾਸ ਸਾਹਿਬ ਕਰਲੋ ਯਾ ਚਲੋ ਕੋਈ ਨੀ ਉ ਵੇਲਾ ਹੋ ਵੀ ਗਿਆ ਚਲੋ ਰਾਤ ਨੂੰ ਤੁਸੀਂ ਸਸਹੇਲਾ ਸਾਹਿਬ ਕਰਕੇ ਸੋ ਜਾਓ ਯਾਂ ਚੋਪਈ ਸੈਬ ਦੀ ਬਾਣੀ ਪੜ੍ਹੋ, ਮੈ ਬੋਤ ਸਮਝਾਦੀ ਆਂ ਨਈ ਕਰਦੀਆਂ।
ਹੂੰ
ਫੇਰ ਆ ਹਾਥ ਵਿੱਚ ਨਾ ਉ ਸਿਮਰਨਾ ਵੀ ਪਾਇਐ। ਮੈਂ ਕਿਹਾ ਚਲੋ ਵਾਹਿਗੁਰੂ ਦਾ ਨਾਮ ਹੀ ਸਿਮਰਲੋ, ਵਾਹਿਗੁਰੂ, ਵਾਹਿਗੁਰੂ ਜਪ ਲੋ।
ਹਾਂਜੀ।
ਉਹ ਦੇਖੋ ਸਾਡੇ ਧਰਮ ਦੀ ਜਿਥੋ ਪਤਾ ਵੀ ਲੱਗ ਜਾਂਦਾ ਕਿ ਕੋਈ ਵੀ ਬੰਦਾ ਜੇ ਪਾਠ ਕਰ ਰਿਹਾ, ਕੋਈ ਵੀ ਬੱਚਾ ਸਿਰ ਤੇ ਚੁੰਨੀ ਰੱਖੇ ਹੀ ਬਾਠ ਹਿੰਦਾ। ਜੀ ਜਦੋਂ ਤੱਕਨ ਸਿਰ ਤੇ ਚੁੰਨੀ ਨਹੀਂ ਹੋਏਗੀ। ਉਦੋਂ ਤੱਕਨ ਪਤਾ ਕਿਤਾ ਲੱਗੇਗਾ ਪਾਠ ਉਰੇ ਹੈਲੋ ਹੈਲੋ ਤੇ ਉਹ ਪਾਠ ਨਾ ਫਿਰ ਨਾ